ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ-ਚਾਲ?
ਬਸ ਵਧੀਆ ਜੀ ਹੋਰ ਸੁਣਾਓ ਸਭ ਠੀਕ?
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਦੱਸੋ ਹੋਰ ਘਰ ਠੀਕ ਨੇ ਸਭ?
ਹਾਂਜੀ-ਹਾਂਜੀ ਸਭ ਵਧੀਆ।
ਅੱਛਾ ਜੀ ਹੋਰ ਕੀ ਕਰਦੇ ਸੀ?
ਬਸ ਕੁਛ ਨਈ ਹਜੇ ਵਸ ਬੈਠੇ ਸੀ ਏ ਵੀ ਮੌਸਮ ਵੀ ਬਹੁਤ ਅੱਛਾ ਏ ਅੱਜ।
ਹਾਂਜੀ-ਹਾਂਜੀ ਮੌਸਮ ਤੇ ਅੱਜ ਚੰਗਾ ਹੋ ਹੀ ਰਿਆ ਪਰ ਮੈਂ ਨਾ ਤੁਹਨੂੰ ਕੁਝ ਕਹਿਣਾ ਸੀ ਮੈਂ ਇੱਕ ਚੀਜ਼ ਤੋਂ ਨਾ ਬੜੀ ਪਰੇਸ਼ਾਨ ਹੋ ਰਹੀ ਆ ਕਈ ਦਿਨਾਂ ਤੋਂ।
ਹਾਂਜੀ ਦੱਸੋ।
ਤੁਹਾਨੂੰ ਪਤਾ ਈ ਐ ਜਿਵੇਂ ਕਿ ਅੱਜ-ਕੱਲ੍ਹ ਖ਼ਰਚੇ ਕਿੰਨੇ ਵੱਧ ਗਏ ਨੇ ਸਾਰਿਆਂ ਦੇ ਹਨਾ ਘਰ ਦੇ, ਬੱਚਿਆਂ ਦੇ ਤੇ ਮਤਲਬ ਕਿ ਬਜ਼ੁਰਗਾਂ ਜਿਵੇ ਜਿਹੜੇ ਬਜ਼ੁਰਗ ਬਿਮਾਰ ਐ ਘਰ 'ਚ ਉਹਨਾਂ ਦੀ ਦਵਾਈਆਂ ਦੇ ਖਰਚੇ ਕਿੰਨੇ ਵੱਧ ਗੇ ਨੇ। ਤੇ ਉਹਨੂੰ ਦੇਖ ਦੇਖਦੇ ਆਪਾਂ ਦੇਖ ਰਹੇ ਹਾਂ ਕਿ ਸਰਕਾਰ ਮਹਿੰਗਾਈ ਵੀ ਵਧਾਈ ਜਾ ਰੀ ਐ ਵਧਾਈ ਜਾ ਰੀ ਐ ਹੈਨਾ।
ਹਾਂ ਮਹਿੰਗਾਈ ਤੇ ਵੱਧ ਰਹੀ ਹੈ। ਹਰ ਚੀਜ਼ ਵੱਧ ਰਹੀ ਹੈ। ਕਾਰ ਦੇ ਖ਼ਰਚੇ ਲੈ ਲੋ ਤੁਸੀਂ ਖਾਣ ਪੀਣ ਦਾ ਲੈਲੋ ਕੱਪੜੇ ਲੈ ਲੋ ਇਲੈਕਟ੍ਰੀਸਿਟੀ ਸਭ ਕੁਛ
ਹਾਂਜੀ-ਹਾਂਜੀ ਹਰ ਚੀਜ਼ ਦੇ ਖ਼ਰਚੇ ਵੱਧਦੀ ਜਾ ਰਹੇ ਨੇ ਮਤਲਬ ਕਿ ਇੱਕ ਮੰਨ ਲਓ ਆਪਾਂ ਰੋਟੀ ਵੀ ਬਣਾਉਣੀ ਹੈ। ਤੇ ਸਿਲੰਡਰ ਵੀ ਲੈਣਾ ਜਿਵੇਂ ਤੇ ਸਿਲੰਡਰ ਵੀ ਅੱਜ ਕਾਲ ਗਿਆਰਾਂ ਸੌ ਰੁਪਏ ਦਾ ਹੋ ਗਿਆ। ਮਤਲਬ ਕਿੰਨੀ ਜ਼ਿਆਦਾ ਮਹਿੰਗਾਈ ਹੋ ਗਈ ਹੈ। ਹਨਾ ਕਿ ਬੰਦੇ ਨੂੰ ਰੋਟੀ ਖਾਣਾ ਵੀ ਅੱਜ ਕੱਲ ਮੁਸ਼ਕਿਲ ਹੀ ਹੋ ਗਿਆ ਇਕਦਮ
ਬਿਲਕੁਲ
ਹਾਂ ਤੇ ਮੈਨੂੰ ਲੱਗਦਾ ਹੈ। ਇਸ ਮਹਿੰਗਾਈ ਨੂੰ ਦੇਖ-ਦੇਖ ਕੇ ਵੀ ਸਾਡਾ ਤਾਂ ਮਤਲਬ ਘਰ ਦਾ ਜਿਹੜਾ ਗੁਜ਼ਾਰਾ ਕਰਨਾ ਵੀ ਹੈ। ਉਹ ਵੀ ਕਦੀ ਕਦੀ ਮੁਸ਼ਕਿਲ ਕਿਲੀ ਹੋਜੂਗਾ ਹਨਾ
ਹਾਂ ਬਿਲਕੁਲ
ਤੇ ਫਿਰ ਮੈਂ ਕੀ ਸੋਚਦੀ ਹਾਂ ਕਿ ਜਿਵੇਂ ਪਹਿਲੇ ਨਾ ਸਾਡੇ ਘਰ ਮੰਨਲਓ ਅ ਪੰਹ ਮਤਲਬ ਕਿ ਪੰਦਰਾਂ ਕੁ ਹਜ਼ਾਰ ਰੁਪੀਏ ਆਉਂਦੇ ਸੀਗੇ ਹਨਾ ਤੇ ਪੰਦਰਾਂ ਹਜ਼ਾਰ ਰੁਪਏ ਵਿੱਚ ਆਪਾਂ ਆਪਣਾ ਘਰ ਵੀ ਚਲਾ ਲੈਂਦੇ ਸੀਗੇ ਆਰਾਮ ਨਾਲ ਤੇ ਬੱਚਿਆਂ ਦੀ ਫੀਸ ਪੈਸਾ- ਪੂਸਾ ਵੀ ਦੇ ਦਿੰਦੇ ਸੀਗੇ ਠੀਕ ਹੈ। ਤੇ ਥੋੜੀ ਮਾੜੀ ਮੋਟੀ ਬੱਚਤ ਵੀ ਕਰ ਲੈਂਦੇ ਸੀ ਪੰਦਰਾਂ ਹਜ਼ਾਰ ਰੁਪਏ ਦੇ ਵਿੱਚ ਪਰ ਹੁਣ ਦੇਖਲੋ ਜੀ ਪਰ ਹੁਣ ਦੇਖਲੋ ਤੁਸੀਂ ਪੰਦਰਾਂ ਹਜ਼ਾਰ ਰੁਪਏ ਦੇ ਵਿੱਚ ਸਾਡਾ ਕੁਛ ਨਹੀਂ ਬਣ ਸਕਦਾ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਹੈ। ਤੁਹਾਨੂੰ ਮੈਂ ਕਿਹਾ ਗਿਆਰਾਂ ਸੌ ਰੁਪਏ ਦਾ ਸਿਲੰਡਰ ਹੀ ਹੈਗਾ ਓਦੋਂ ਬਾਅਦ ਆਪਾਂ ਰਾਸ਼ਨ ਪਾਣੀ ਲਿਆਣਾ ਬੱਚਿਆਂ ਦੀ ਫੀਸਾਂ ਦੇਣੀ ਹੈ, ਠੀਕ ਹੈ। ਬੜੇ ਬਜ਼ੁਰਗਾਂ ਦੀ ਦਵਾਈਆਂ ਲੈ ਕੇ ਆਣੀਆਂ ਇਲਾਜ ਕਰਨਾ ਹੋਰ ਵੀ ਮਾੜੇ ਮੋਟੇ ਤੇ ਜਦੋਂ ਤੁਹਨੂੰ ਪਤਾ ਹੀ ਹੈ। ਦਿਨ ਤਿਉਹਾਰ ਤੇ ਵੀ ਖ਼ਰਚਾ ਹੋ ਹੀ ਜਾਂਦਾ ਹੈ ਹਨਾ
ਹਾਂਜੀ-ਹਾਂਜੀ
ਤੇ ਅੱਜ ਕੱਲ੍ਹ ਤੇ ਪੰ ਇੰਨੀ ਮਹਿੰਗਾਈ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿ ਪੰਦਰਾਂ ਹਜ਼ਾਰ ਰੁਪਏ ਦੇ ਵਿੱਚ ਸਾਡਾ ਕੋਈ ਘਰ ਦਾ ਗੁਜ਼ਾਰਾ ਹੋ ਨਹੀਂ ਸਕਦਾ ਹਨਾ
ਹਾਂਜੀ ਉਹੀ ਨਾ ਐਵੇਂ ਅੱਜ ਮਾਰਕੀਟ ਗਈ ਸੀ ਤੇ ਮੈਂ ਕਿਹਾ ਚੱਲ ਬਾਜ਼ਾਰ ਹੋ ਕੇ ਆਉਂਦੀ ਹਾਂ ਤੇ ਪੰਜ ਹਜ਼ਾਰ ਸੀ ਮੇਰੇ ਪਰਸ ਵਿੱਚ ਮੈਂ ਕੁਛ ਨੀ ਖ਼ਰੀਦਿਆ ਮਤਲਬ ਕਹਿੰਦਾ ਨਾ ਮੈਂ ਆਪਣੇ ਕੁਛ ਲੈਣ ਦੇ ਇੰਨਾ ਜ਼ਰੂਰਤ ਹੈ ਅਨੁਸਾਰ ਐਸਾ ਕੁ ਮੈਨੂੰ ਨੀ ਲੱਗ ਰਿਹਾ ਸੀ ਇੱਕ ਛੋਟਾ ਮੋਟਾ ਸਮਾਂ ਦਿੱਤਾ ਉਹਦੇ ਵਿੱਚ ਹੀ ਪੈਸੇ ਇੰਨੇ ਲਗੇ ਨੇ ਤੇ ਮੈਨੂੰ ਸਮਝ ਨੀ ਆ ਰਿਹਾ ਸੀ ਵੀ ਮੈਂ ਘਰ ਆ ਕੇ ਸੋਚਦੀ ਰਹੀ ਹਾ ਮੈਂ ਲੈ ਕੇ ਕੀ ਆਈ ਹਾਂ।
ਉਹੀ ਤੇ ਨਾ ਮੈਨੂੰ ਹੈ। ਕਿ ਮਤਲਬ ਪਹਿਲਾਂ ਆਪਾਂ ਸੋਚਦੇ ਸੀ ਕਿ ਆਪਾਂ ਆਪਣੇ ਲਈ ਆਪਣੇ ਭਵਿੱਸ਼ ਲਈ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਵੀ ਆਪਾਂ ਪੈਸੇ ਬਚਾ ਲਈਏ ਹਨਾ ਤੇ ਕੱਲ ਨੂੰ ਘੱਟੋ-ਘੱਟ ਉਹਨਾਂ ਦੇ ਕੰਮ ਆਉਣਗੇ ਕੁੜੀ ਦਾ ਵਿਆਹ ਕਰਨਾ ਹੋਇਆ ਉਹਦੇ ਕੰਮ ਆਊਗਾ ਪਰ ਅੱਜ ਕਲ ਕੀ ਹੈ। ਇੰਨੀ ਮਹਿੰਗਾਈ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਕਿ ਬੱਚਤ ਤੇ ਹੋ ਹੀ ਨਹੀਂ ਸਕਦੀ ਪਰ ਚਲੋ ਆਪਾਂ ਇਹ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਥੋੜੇ ਖਰਚ ਬੱਚੇ ਹੈ ਉਹਨੂੰ ਘੱਟ ਕਰ ਸਕਦੇ ਆ ਵੀ ਆਪਣੇ ਆਪ ਮਤਲਬ ਆਪਣੀ ਜਿਹੜੀ ਜ਼ਰੂਰਤ ਹੈ ਉਹਨੂੰ ਕੰਮ ਕੰਮ ਕਰ ਲਈਏ ਆਪਾਂ ਹਨਾ ਤਾਂ ਤੇ ਸਾਡੀ ਬੱਚਤ ਹੋ ਸਕਦੀ ਹੈ। ਨਹੀਂ ਤੇ ਇੰਨੀ ਮਹਿੰਗਾਈ ਨੂੰ ਦੇ
ਬੱਚਤ ਵੀ ਬੰਦਾ ਇਵੇਂ ਵੀ ਕੀ ਕਿਹੜੇ ਖਰਚਿਆਂ ਨੂੰ ਕੰਟਰੋਲ ਕਰੀਏ ਛੋਟੇ-ਛੋਟੇ ਖਰਚੇ ਚ ਵੀ ਇੰਨਾ ਨਾ ਹਰ ਚੀਜ਼ ਬੜੀ ਜ਼ਰੂਰੀ ਚਾਈਦੀ ਏ ਔਰ ਚੀਜ਼ ਚਾਈਦੀ ਵੀ ਏ ਪਰ ਸਾਨੂੰ ਸਭ ਕੁਛ ਦੇਖਣਾ ਪੈਂਦਾ ਬੱਚੇ ਨੂੰ ਸਕੂਲ ਭੇਜਣਾ ਬੱਚਿਆਂ ਦੀ ਬੁੱਕ ਏਸਟਰਾ ਖਰਚਾ ਫੇਰ ਉਹ ਵੀ ਅੱਜ ਕੱਲ ਇੰਨੀਆਂ ਨੀ ਤੇ ਪਹਿਲੇ ਕੀ ਹੁੰਦੀਆਂ ਸੀ। ਚਾਰ ਪੰਜ ਬੁੱਕਸ ਹੁੰਦੀਆਂ ਸੀ ਇੱਕ ਸਬਜੈਕਟ ਦੀ ਇੱਕ ਬੁੱਕ ਹੁੰਦੀ ਸੀ ਸਿਰਫ
ਹਾਂਜੀ ਹਾਂਜੀ
ਕਲ ਉਹੀ ਨਾ ਇੱਕ ਸਬਜੈਕਟ ਦੀ ਚਾਰ ਚਾਰ ਪੰਜ ਪੰਜ ਬੁੱਕਸ ਲਗਾਈਆਂ ਹੋਈਆਂ ਨੇ ਔਰ ਹਰ ਸਾਲ ਬੁੱਕ ਐਸਚੇਂਜ ਕਰ ਦੇਂਦੇ ਨੇ। ਫੇਰ ਬੱਚੇ ਨੇ ਟਿਊਸ਼ਨ ਜਾਣਾ ਟਿਊਸ਼ਨ ਦੀ ਅਲੱਗ ਤੋਂ ਫੀਸ
ਓਈ ਤੇ ਨਾ ਕਿ ਜੇ ੜੀ ਬੱਚਿਆਂ ਦੀ ਕਿਤਾਬਾਂ ਹੋਗੀਆਂ ਨੇ ਠੀਕ ਐ, ਵਰਦੀਆਂ ਹੋਗੀਆਂ, ਜੁ ਜੋ ਹੋ ਗਏ ਨੇ ਉਹਨਾਂ ਦਾ ਇੰਨਾ ਖ਼ਰਚਾ ਹੈਗਾ ਉਹਦੋਂ ਬਾਅਦ ਘਰ ਵੀ ਚਲਾਣਾ ਅੱਜ-ਕਲ ਜਿਵੇਂ ਇੱਕ ਇੱਕ ਬੰਦਾ ਵੀ ਕਮਾਏ ਨਾ ਤੇ ਘਰ ਦਾ ਗੁਜ਼ਾਰਾ ਨਹੀਂ ਹੋ ਸਕਦਾ। ਦੋ ਬੰਦਿਆਂ ਆਪ ਨੂੰ ਕਮਾਉਣਾ ਪਊਗਾ ਤਾਂ ਕਰਕੇ ਐ ਮਹਿੰਗਾਈ 'ਚ ਆਪਾਂ ਮਤਲਬ ਕਿ ਮੈਨੂੰ ਲੱਗਦਾ ਜੀਵਿਤ ਰਹਿ ਸਕਦੇ ਆ ਨਹੀਂ ਤੇ ਨਹੀਂ
ਜੀ, ਜੀ।
ਹੈਨਾ ਜੀ ਤੇ ਮੈਂ ਤੇ ਐ ਵੀ ਸੋਚਦੀ ਹੈਗੀ ਆਂ ਕਦੀ-ਕਦੀ ਕਿ ਜਿਵੇਂ ਮੈਂਹਗਾਈ ਵੱਧ ਜੀ ਜਾਰੀ ਐ, ਵੱਧਦੀ ਜਾਰੀਐ ਤੇ ਸਾਨੂੰ ਕੀ ਕਰਨਾ ਚਾਈਦਾ ਵੀ? ਸਾਨੂੰ ਨਾ ਆਪਣੀ ਇੱਕ ਸੂਚੀ ਬਣਾ ਲੈਣੀ ਚਾਈਦੀ ਐ ਮਤਲਬ ਹਰ ਮੀਨੇ ਦੇ ਹਿਸਾਬ ਨਾਲ। ਵੀ ਇੰਨਾ ਕੁ ਆਪਾਂ ਦੇਖੋ ਖ਼ਰਚਾ ਕਰਨਾ, ਜਿਵੇਂ ਆਪਾਂ ਕੋਲ ਮੰਨ ਲੋ ਪੰਦਰਾਂ ਹਜ਼ਾਰ ਰੁਪਏ ਸਾਡੀ ਆਏ ਹੈਗੇ ਐ ਠੀਕ ਐ, ਤੇ ਓਦੇ ਚ' ਆਪਾਂ ਐ ਸਾਡੇ ਖਰਚੇ ਨੇ ਜੋ ਸਾਨੂੰ ਘਟੋ -ਘਟ, ਪੰਜ ਸੌ ਨੀ ਤੇ ਅਮ ਦੋ- ਸੌ ਤਿੰਨ ਸੌ ਰੁਪਏ ਤਾਂ ਹਰ ਮੀਨੇ ਸਾਨੂੰ ਬਚਾਣੇ ਚਾ ਈਦੇ ਜੇੜੇ ਆਪਾਂ ਆਪਣੇ ਜੇੜੇ, ਬੈਂਕ ਦਾ ਖਾਤਾ ਹੁੰਦੈ ਓਦੇ ਚ' ਆਪਾਂ ਜਮਾਂ ਕਰਾ ਸਕਦੇ ਆ। ਤਾਂ ਕੀ ਦੇਖੋ ਆਣ ਆਲੇ ਟਾਈਮ ਚ' ਅਗਰ ਓਰ ਮਹਿੰਗਾਈ ਵੱਧ ਗੀ, ਘੱਟੋ- ਘੱਟ ਸਾਡੇ ਕੋਲ ਸਾ ਆ ਜਮਾ ਕਈਏ ਨਾ ਜੇੜਾ ਆਪਾਂ ਯੂਜ ਆਪਾਂ ਘਰ ਇਸਤੇਮਾਲ ਕਰ ਸਕਦੇ ਆ। ਤੁਆਡਾ ਕੀ ਵਿਚਾਰ ਐ ਇਸ ਬਾਰੇ?
ਤੁਸੀਂ ਕੀ ਕੈਂਦੇ ਓ?
ਮੈਂ ਖੁਦ ਈ ਏਸ ਲਈ ਬੋਹਤੀ ਸੇਵਿੰਗ ਕਰਨਾ ਸ਼ੁਰੂ ਕਰ ਰੀ ਆ ਪੈਲੇ ਹੁੰਦਾ ਸੀ ਨਾ ਵੀ ਅੱਸੋ ਜਿਵੇਂ ਸਾਨੂੰ ਘਰ ਖਰਚ ਲਈ ਦੱਸ ਜਾਰਾ ਮਿਲ ਜਾਂਦਾ ਚਲੋ ਵੀ ਤੁਸੀਂ, ਆਪਣਾ ਬੱਚਿਆਂ ਦੇ ਸੇਵਿੰਗ ਬਚਿਆਂ ਦਾ ਕੁੱਛ ਲੈਣਾ ਏ ਕੁੱਛ ਛੋਟਾ- ਮੋਟਾ, ਘਰ ਦੇ ਖਰਚਿਆਂ ਤੋਂ ਅਲ ਮਿਲਦੇ ਸੀ ਤੇ ਓਦੇ ਵਿਚੋਂ ਆਪਾਂ ਆਪਣਾ ਖਾਣਾ-ਪੀਣਾ, ਘੁੰਮਣਾ- ਫਿਰਨਾ ਫੇਰ ਸੇਵਿੰਗ ਵੀ ਕਰ ਲੈਂਦੇ ਸੀ ਠੀਕ ਐ ਨਾ। ਅੱਜ ਕੱਲ ਦੇ ਟਾਈਮ ਤੇ-ਤੇ ਓ ਵੀ ਨੀ ਹੋ ਪਾਰੀ ਲੇਕਿਨ, ਹੁਣ ਸ਼ੁਰੂ ਕਰ ਰਿਆ ਜਿਵੇਂ ਬੱਚਿਆਂ ਦੀ, ਥੋੜੀ- ਬੋਤ
ਕੱਲ ਦੇ ਟਾਈਮ ਤੇ ਤੇ ਮੈਂ ਤਨੂੰ ਅਈ ਕੈਰੀ ਆ, ਅੱਜ ਕੱਲ ਦੇ ਟਾਈਮ ਤੇ ਨਾ ਆਹ ਕਰਨਾ ਬੜਾ ਔਖਾ ਜਾ ਹੈ। ਕਿਉਂਕੀ ਜੇੜੀ ਸਰਕਾਰ ਐ ਓਨੇ ਇੰਨੀ ਮਹਿੰਗਾਈ ਕਰਤੀ ਰ, ਜੇੜੀ ਮਹਿੰਗਾਈ ਐ ਓ ਤੁਸੀਂ ਦੇਖੋ, ਕਿੰਨੀ ਜਾ ਦਾ ਹੋਗੀ ਐ, ਜਿਵੇਂ ਮਤਲਬ ਆਪਾਂ ਕਿਤੇ ਘੁੰਮਣੇ ਵੀ ਜਾਣਾ ਐ ਹੈਨਾ। ਤੇ ਘੁੰਮਣੇ ਵੀ ਜਾਣਾ ਜੇ ਆਪਾਂ, ਤੇ ਉੱਥੇ ਆਪਾਂ ਦੇਖਦੇ ਆ ਕੀ ਪੈਟਰੋਲ ਵੀ ਅਗਰ ਆਪਣੀ ਗੱਡੀ ਚ' ਆਪਾਂ ਪਵਾਣਾ ਐ ਨਾ, ਓ ਪੈਟਰੋਲ ਵੀ ਅੱਜ ਕੱਲ੍ਹ ਇੱਕ ਸੌ ਤਿੰਨ, ਇੱਕ ਸੌ ਪੰਜ ਰੁਪਏ ਐਵੇਂ ਹੋ ਗਿਆ। ਤੇ ਬੰਦਾ ਕੀ ਸੋਚੇ ਕੀ ਮੈਂ ਘੁੰਮਣ ਜਾਵਾਂ ਕੇ ਨਾ ਜਾਵਾਂ। ਹੈਨ।
ਓ ਏ
ਬੰਦਾ ਸੋਚਦੈ ਇਸ ਤੋਂ ਵਧੀਆ ਤੇ ਚੱਲ ਮੈਂ ਘਰ ਈ ਚੰਗਾ ਕੀ ਮੈਂ ਕਿੱਥੋਂ ਇੱਕ ਸੌ ਤਿੰਨ ਰੁਪਏ ਲੀਟਰ ਪੈਟਰੋਲ ਭਰਵਾਵਾਂ।
ਬਿਲਕੁੱਲ। ਅਸੀਂ ਬਾਜ਼ਾਰ ਤੇ ਵੀ ਜਾਣੇ ਹੋ ਨਾ ਪੈਟਰੋਲ ਅਸੀਂ ਕੀ ਕਹਿੰਦੇ ਅਸੀਂ ਸੋਚਦੇ ਹਾਂ ਕਿ ਚੱਲ ਸ਼ੇਅਰਿੰਗ ਆਟੋ ਵਿੱਚ ਜਾਈ ਪੈਸੇ ਬਚਦੇ ਨੇ ਹੁਣ ਤੇ ਸੋਚ ਹੈਲੋ
ਹਾਂਜੀ ਹਾਂਜੀ ਹੁਨ ਤੇ ਦੇਖੋ ਅੱਜ ਕੱਲ੍ਹ ਦੇ ਮਾਹੌਲ ਚ ਪੈਸਾ ਬਚਾਨਾ ਵੀ ਬੜਾ ਔਖਾ ਕੰਮ ਹੀ ਹੋ ਗਿਆ ਹਨਾ
ਹਾਂ ਜੀ ਬ ਉਹੀ ਸੋਚਦੇ ਆ ਨਾ ਕਿੱਥੇ ਨਾ ਕਿਥ ਥੋੜਾ ਬਹੁਤਾ
ਮੈਂ ਤਾਂ ਇਹੀ ਸੋਚ ਰਹੀ ਸੀ ਮੈਂ ਮਤਲਬ ਇਹੀ ਸੋਚ ਸੋਚ ਕੇ ਮੈਂ ਕਿੰਨੀ ਪਰੇਸ਼ਾਨ ਹੋਈ ਜਾਂਦੀ ਸੀਗੀ ਕਿ ਬਈ ਇੰਨੀ ਮਹਿੰਗਾਈ ਵੱਧਦੀ ਜਾ ਰਹੀ ਹੈ ਦਿਨੋ ਬਰ ਦਿਨ ਮਤਲਬ ਸਰਕਾਰ ਉਹਦਾ ਕੁਛ ਇਲਾਜ ਵੀ ਨੀ ਕਰ ਰੀ ਦੇਖੋ ਆਪਾਂ ਜੇ ਮਤਲਬ ਕਿ ਆਪਾਂ ਵੀ ਇਹਨੇ ਦੇਖੋ ਹੈਗੇ ਨੇ ਕਿ ਇੰਨਾ ਜ਼ਿਆਦਾ ਆਪਾਂ ਖਰਚਾ ਆਪਾਂ ਕਰ ਲਈਏ ਠੀਕ ਏ ਸਾਡੀ ਵੀਨ ਇੱਕ ਆਏ ਹੈ ਨਹੀਂ ਪਰ ਮੈਂ ਕਦੀ ਕਦੀ ਇਹ ਸੋਚਦੀ ਹਾਂ ਜਿਹੜੇ ਗਰੀਬ ਵਰਗ ਦੇ ਲੋਕ ਹੈਗੇ ਤੇ ਉਹ ਕਿਵੇਂ ਆਪਨਾ ਗੁਜ਼ਾਰਾ ਕਰਦੇ ਹੋਨੇ ਉਹਨਾਂ ਨੂੰ ਕਿੰਨੀ ਦਿੱਕਤ ਮਤਲਬ ਸਹਿਨ ਕਰਨੀ ਪੈਂਦੀ ਹੋ ਰਹੀ ਨਾ
ਓਹਨਾਂ ਦਾ ਦੇਖੋ ਤੁਸੀਂ ਕਿੰਨਾ ਮੁਸ਼ਕਿਲ ਏ
ਇਹ ਜਿਹੜੇ ਮਿਡਲ ਕਲਾਸ ਨੇ ਇਹ ਫਿਰ ਜ਼ਿਆਦਾ ਹੁੰਦਾ ਦਿਹਾੜੀ ਧੀਏ ਉਹਦੇ ਵਿੱਚ ਪੈਸੇ ਲਗਾਏ ਨੇ ਉਹ ਖਾਏ ਔਰ ਆਪਨਾ ਜੋ ਵੀ ਜ਼ਰੂਰਤ ਹੈਗੀ ਉਹਨਾਂ ਨੇ ਪੂਰਾ ਕੀਤੀ ਅਗਲੇ ਦਿਨ ਫੇਰ ਉਹਨਾਂ ਉਹ ਤੇ ਬਿਲਕੁਲ ਨੀ ਬਚਤ ਕਰ ਪਾ ਰਹੇ ਔਰ ਜਿਹੜੇ ਥਹਾੜੇ ਮੀਡੀਯਓਕਰ ਫੈਮਿਲੀ ਹੈਗੀ
ਉਹੀ ਤੇ ਨਾ ਉਹਨਾਂ ਦਾ ਤਾਂ ਦੇਖੋ ਗੁਜ਼ਾਰਾ ਹੀ ਕਿੰਨਾ ਮੁਸ਼ਕਿਲ ਏ ਕਿ ਸਾਰਾ ਦਿਨ ਸਾਰਾ ਦਿਨ ਕੀ ਪੂਰੀ ਕਰਦੇ ਨੇ ਉਹਦੋਂ ਬਾਅਦ ਉਹਨਾਂ ਨੇ ਦੇਖਿਆ ਕਿ ਇੰਨੀ ਮਹਿੰਗਾਈ ਵੱਧ ਗਈ ਕਿ ਆਪਾਂ ਕਿਵੇਂ ਚਲਾਈਏ ਆਪਣਨਾ ਘਰ ਦਾ ਖੜਾ ਹਨਾ
ਨਹੀਂ ਫੇਰ ਵੀ ਸਾਨੂੰ ਥੋੜਾ ਬਹੋਤਾ ਤੇ ਕਰਨਾ ਹੀ ਪਏਗਾ ਅਗਰ ਅ ਹੁਨ ਨੀ ਆਪਾ ਥੋੜਾ ਬਹੁਤਾ ਸੇਵ ਕਰ ਸਗੇ ਫੇਰ ਅੱਗੇ ਜਾ ਕੇ ਬਹੁਤ ਪ੍ਰੋਬਲਮ ਹੋ ਜਾਨੀ ਏ ਸਗੋਂ ਸਾਨੂੰ ਆਪਨੇ ਬੱਚਿਆਂ ਨੂੰ ਵੀ ਇਹੀ ਸਿਖਾਨਾ ਚਾਹੀਦਾ ਮਤਲਬ ਥੋੜ੍ਹੀ ਸੇਵਿੰਗ ਕਰਨ ਥੋੜਾ ਘੱਟ ਆਪਣੇ ਖ਼ਰਚੇ ਕਰਨ ਉਹ ਲਈ ਸਾਨੂੰ ਸਿਖਾਵਾਂਗੇ ਤੇ ਅੱਗੇ ਉਹਨਾਂ ਨੂੰ ਵੀ ਬੈਨੀਫਿਟ ਹੈਗਾ
ਹਾਂਜੀ ਹਾਂਜੀ ਮੈਂ ਤਾਂ ਆਈ ਮਤਲਬ ਸ਼ਿਕਸ਼ਾ ਦਿੰਦੀ ਹ ਬੱਚਿਆਂ ਨੂੰ ਵੀ ਕਿ ਤੁਸੀਂ ਦੇਖੋ ਆਪਣੇ ਪੈਸੇ ਜੋੜਨੇ ਹੈਗੇ ਠੀਕੇ ਮਤਲਬ ਇਹ ਨੀ ਹੈਗਾ ਕਿ ਬਈ ਤੁਸੀਂ ਆਪਣਾ ਮਨ ਮਾਰ ਲਓ ਤੇ ਕੋਈ ਚੀਜ਼ ਨਾ ਲਓ ਉਹ ਤੁਸੀਂ ਲੋਓ ਪਰ ਇਹ ਹੈਗਾ ਕਿ ਆਪਣੇ ਮਤਲਬ ਕਿ ਚਦਰ ਤੁਸੀਂ ਮਤਲਬ ਕਿ ਆਪਣੇ ਪੈਰ ਉਓਨੇ ਹੀ ਪਸਾਰ ਨੇ ਜਿੰਨੇ ਤੁਹਾਡੇ ਕੋਲ ਚ
ਬਿਲਕੁਲ ਉਹ ਇਹਨਾਂ ਵੀ ਜ਼ਰੂਰਤ ਦੇ ਅਨੁਸਾਰ ਆਪਣੀ ਚੀਜ਼ ਲਓ ਆਪਣੀ ਜੋ ਤੂਸਾਨੂੰ ਜ਼ਰੂਰਤ ਹੈ ਉਹ ਲੋ ਫਾਲਤੂ ਖਰਚਾ ਕਰ ਤਾਂ ਹੀ ਪਾਸੇ ਸਗੋਂ ਮੈਂ ਤਾਂ ਆਪਨੇ ਬੱਚਿਆਂ ਬੇਟੇ ਨੂੰ ਵੀ ਆਈ ਕੈਹਨੀ ਆ ਵੀ ਤੁਸੀਂ ਹੁਨ ਤਾਂ ਆਪਨਾ ਬੈਂਗ ਲਗਾਓ ਛੋਟੇ ਛੋਟੇ ਗੁੱਲਕ
ਹਾਂਜੀ ਆਪਾਂ ਇਹੀ ਪ੍ਰਾਨ ਲੈਨੈ ਕਿ ਆਪਾਂ ਹੁਨ ਧਿਆਨ ਰੱਖਣਾ ਆਪਣੀ ਸੂਚੀ ਬਨਾਨ ਠੀਕ ਆ ਮੈਨੂੰ ਬਹੋਤ ਵਧੀਆ ਲੱਗਾ ਤੁਹਾਡੇ ਨਾਲ ਇਹ ਗੱਲ ਆਪਣੇ ਵਿਚਾਰ ਸਾਂਝੇ ਕਰਕੇ ਠੀਕ ਆ ਜੀ
ਹਾਂਜੀ ਜੀ ਸਤਿ ਸ਼੍ਰੀ ਕਾਲ